ਹੈਲੋ ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਬੱਚੇ, ਹੋਰ ਠੀਕ ਓਂ? ਹਾਂਜੀ। ਠੀਕ ਆਂ, ਹੋਰ ਤੁਸੀ ਆ ਗਏ, ਮਾਮੇ ਪਿੰਡੋ?
ਹਾਂਜੀ-ਹਾਂਜੀ, ਆਗੇ। ਹੋਰ, ਤੁਸੀਂ ਠੀਕ ਹੋਂ, ਕੀ, ਕਰ ਰਹੇ ਸੀ?
ਮੈਂ ਸਬਜ਼ੀ ਬਣਾਉਣ ਲੱਗ ਰਹੀ ਸੀ।
ਕਾਦੀ ਸਬਜ਼ੀ ਬਣਾ ਰਹੋਂ ਤੁਸੀ?
ਅਰਬੀ ਦੀ ਸਬਜ਼ੀ। ਖਾਣੀ ਏ?
ਆਏ-ਹਾਏ! ਨਹੀਂ, ਇਹ ਤਾਂ ਬਾਲੀ ਸੁੱਕੀ ਜੀ ਹੁੰਦੀ ਆ, ਜੀ ਨਹੀਂ ਕਰਦਾ ਇੰਦਾ ਖਾਣ ਨੂੰ।
ਅੱਛਾ! ਦਿਲ ਨੀ ਕਰਦਾ?
ਹਾਂਜੀ, ਅਸੀਂ ਤਾਂ ਅੱਜ ਕੱਦੂ ਬਣਾਇਆ। ਮੇਰੀ ਭੂਆ ਦੇ ਮੁੰਡੇ ਦਾ ਫੇਵਰੇਟ।
ਠੀਕ ਐ, ਚਲੋ ਵਧੀਆ, ਹਨਾ!
ਓਸੇ ਦੀ ਯਾਦ'ਚ ਬਣਾਇਆ, ਮੈਨੂੰ ਲਗਦਾ ਅੱਜ!
ਹਾਂਜੀ, ਉਸ ਲਈ ਬਣਾਇਆ ਸੀ, ਹਾਂਜੀ! ਐਂਈ ਹੁੰਦਾ, ਨਾਨੀ ਹੁਣ ਛੁੱਟੀਆਂ ਖਤਮ ਹੋ ਰਹੀਆਂ ਨੇ, ਨਾ।
ਹਾਂਜੀ।
ਹੋਰ, ਉਹ ਤੁਸੀਂ ਇੰਜੋਏ ਕੀਤਾ, ਮਾਮੇ ਪਿੰਡ?
ਹਾਂਜੀ, ਵਧੀਆ, ਕੱਪੜੇ-ਕੁਪੜੇ ਪੈਸੇ-ਪੂਸੇ ਲੈਕੇ ਆਗੇ। ਹਾਂ, ਦੋ-ਹਜ਼ਾਰ ਦੇ ਤਾ, ਇੱਕ ਨਾਈਟ ਸੂਟ। ਦਵਾਦੋ, ਓ ਭਾਈ ਦੇ ਕੱਪੜੇ ਪਸੰਦ ਨਹੀਂ ਸੀ ਆਏ, ਤਾਂ ਕਰਕੇ ਅਸੀਂ ਕੁਛ ਨਹੀਂ ਲਿਆਂਦਾ।
ਚਲੋ ਠੀਕ ਆ, ਹਾਂਜੀ, ਪਸੰਦ ਨਹੀਂ ਆਉਂਦੇ, ਹਨਾ, ਕਈ ਵਾਰੀ ਆਪਣੇ।
ਹੂੰ, ਮੈਂ ਬਸ ਪਲੈਨ ਕੀਤਾ ਕਿ, ਮੈਂ ਔਨਲਾਈਨ ਹੀ ਮੰਗਵਾਵਾਂਗੀ, ਐਂਵੇ ਨਹੀ‌ ਪਸੰਦ ਆਂਦੇ ਆ।
ਹਾਂ, ਔਨਲਾਈਨ ਠੀਕ ਪੈ ਜਾਂਦੇ ਨੇ ਨਾ, ਨਾਲੇ ਕੱਪ ਪੜਾ, ਰੇਟ ਠੀਕ ਹੁੰ ਬਜ ਆ ਜਾਂਦੇ ਨੇ, ਨਾ
ਮੰਮਾ ਦੇ ਵੀ ਸੂਟ ਜਿਹੜੇ ਉਹ ਭਾਏ ਦਿਖਾ ਰਿਹਾ ਸੀ, ਉਹ ਵੀ ਸਾਰੇ ਓਨਲਾਈਨ ਬ੍ਰੈਂਡਾਂ ਦੇ ਦਿਖਾ ਈ ਰਿਹਾ ਸੀ। ਮੈਂ ਮੰਮਾ ਨੂੰ ਕਹਿਣੀ ਹੁੰਨੀ ਆ ਮੰਮਾ ਨੂੰ ਪਸੰਦ ਹੀ ਨਹੀਂ ਆਂਦੇ, ਮਾਂ ਕਹਿ ਦਿੰਦੇ ਔਨਲਾਈਨ ਵੀ ਕੁੱਝ ਕੱਪੜਾ ਵਧਿਆ ਨੀ ਆਂਦਾ ਫਲਾਣ ਜੇ ਨਹੀਂ ਆਊਗਾ ਵਧੀਆ, ਆਪਾ ਰਿਟਰਨ ਕਰਦਾਂਗੇ।
ਹਾਂ, ਇਹ
ਖੱਜਲ-ਖੁਆਰੀ ਦੇ ਚੱਕਰ-ਚ ਔਰਡਰ ਨਹੀਂ ਕਰਦੇ ਹੈਗੇ।
ਹਾਂਜੀ, ਹਾਂ ਵੀ, ਕਈ ਵਾਰ ਰਿਟਰਨ ਹੁੰਦਾ ਵੀ, ਨੀ ਨਾ।
ਓਹ ਤਾ ਦੀ ਲਿਖਿਆ ਹੁੰਦਾ, ਵੀ ਰਿਟਰਨ ਹੋਏਗਾ, ਨਹੀਂ ਹੋਏਗਾ।
ਹਾਂਜੀ!
ਹੋਰ, ਕੋਈ ਨਵੀ-ਤਾਜ਼ੀ?
ਨਵੀਂ-ਤਾਜ਼ੀ ਕੋਈ ਨੀ, ਬੇਟੇ, ਮੈਂ ਕੱਲ, ਮੈਂ ਬਜ਼ਾਰ ਚਲੀ ਗਈ ਸੀ ਕੱਲ ਸਾਰਾ ਦਿਨ, ਸਾਰਾ ਦਿਨ ਲੰਘ ਗਿਆ। ਅਂ, ਊਂ।
ਹੋਰ, ਹੋਰ ਕੁਛ ਨੀ, ਬਸ ਮੰਮਾ ਪੁੱਛ ਰਹੇ ਸੀ, ਸੁੱਕੀ ਸਬਜ਼ੀ ਖਾਓਂਗੇ, ਯਾ ਘਾਹ ਦੀ ਦੁੱਧਾਦੀ ਖਾਓਂਗੇ?
ਹੂੰ, ਹਾਂ ਮੰਮਾ, ਹਾਂ ਵੀ, ਦੁੱਧ, ਸੁੱਕੀ ਜ਼ਿਆਦਾ ਸਵਾਦ ਲੱਗਦੀ ਹੈ, ਹਨਾ?
ਨਹੀਂ, ਮੈਨੂੰ ਤਾਂ ਦੁੱਧ ਆਲੀ ਜ਼ਿਆਦੀ ਸਵਾਦ ਲੱਗਦੀ ਆ, ਸੁੱਕੀ ਸੁੱਕੀ ਬਾਰੀ ਰੁੱਖੀ-ਰੁੱਖੀ ਲੱਗਦੀ ਆ, ਹਾਂਜੀ।
ਹਾਂਜੀ-ਹਾਂਜੀ, ਚਲੋ ਹਣਾ, ਆਪੋ-ਆਪਣਾ ਟੇਸਟ ਹੁੰਦਾ।
ਹੂੰ, ਤੇ ਕਿਆ ਹੋ ਨਾ ਗਰਮੀਆਂ'ਚ ਹੋ ਜਾਂਦਾ ਨਾ ਕਿ, ਪਹਿਲਾਂ ਪਰਿੰਡੀਆਂ ਖਾਲੀਆਂ, ਕਰੇਲੇ ਖਾਲੇ, ਸਾਰੇ ਸੁੱਕੀਆਂ ਸਬਜ਼ੀਆਂ ਗਰਮੀਆਂ'ਚ ਬਹੁਤ ਹੋ ਜਾਂਦੀਆਂ ਨੇ। ਤੇ, ਜੀਅ ਨੀ ਕਰਦਾ ਹਰ ਚੀਜ਼ ਸੁੱਕੀ-ਸੁੱਕੀ ਖਾਣ ਨੂੰ, ਦੁੱਧ ਵਾਲੀ ਖਾਣ ਨੂੰ ਜੀਅ ਕਰਦਾ ਐ‌। ਹੋਰ ਸੁਣਾਓ।
ਹਮ, ਉਹ ਬੈਠਿਆ ਅੰਦਰ।
ਉਹ ਥੋੜੇ ਸੂਟਾਂ ਦੇ ਰੰਗ ਦੀਆਂ ਗੱਲਾਂ ਵਧੀਆ ਸਲੀ ਸੁਦੀਆਂ ਨੇ।
ਹਾਂ, ਮੱਝਾਂ ਵੱਲ ਨੇ ਕਿਆਇਆ ਸੀ।
ਅੱਛਾ! ਕੰਮ ਕਰਦਾ ਹੈ ਫਿਰ ਤਾਂ।
ਹਾਂ, ਕੰਮ ਕਰਦਾ ਏ!
ਤੁਹਾਡੀ ਜਾਮਣਾ-ਜੁਮਣਾ ਹੈਗੀ ਆ ਨੀ?
ਨਾ, ਖੇਤੋਂ ਲੈ ਕੇ ਆਈ ਸੀ!
ਅੱਛਾ! ਸਾਡੇ ਤਾਂ ਗੇਟ ਮੂਹਰੇ ਹੀ ਲੱਗਿਆ। ਆਣਸ ਮੰਮਾ ਤਾਂ ਪਹਿਲ ਸੋਚ ਹੀ ਪਈ ਹੋਈ ਸੀ। ਤੇ ਨਾਨਕੇਤੇ ਜਾਮਣਾ ਰਹਿ ਜਾਣ ਕਿਤੇ ਮੀਂਹ ਪੈ ਕੇ ਫਿਰ ਜੰਮਣ ਰਹਿ ਜਾਣਗੀਆਂ ਕੁੜੀਆਂ ਦੀਆਂ
ਹਾਂ ਸਹੀ ਗੱਲ ਆ ਤੁਸੀਂ ਹਜ਼ਾਰ ਵਾਲੇ ਵੀ ਫੋਰਮ ਵੀ ਭਰਨੇ ਹੋਣੇ ਨਾ।
ਹਾਂਜੀ, ਹਜੇ ਕੱਲ ਜਾਵਾਂਗੇ ਜਦੀੇ ਉਹ ਖ਼ਤਮ ਹੋਣ ਵਾਲੀ ਹੈ। ਮੈਂ ਤਾਂ ਅੱਜ ਹੀ ਗਿਆ ਸੀ ਮੰਮਾ ਕਹਿੰਦੇ ਕੱਲੂ ਚੱਲਾਂਗੇ।
ਹਾਂ ਕੱਲ ਸਵੇਰੇ ਚਲਦੀ ਐਪ ਜਿਆਦਾ ਜ਼ਿਆਦਾ ਮੈਂ ਸਵੇਰੇ ਨਾ ਸਾਢੇ ਪੰਜ ਵਜੇ ਗਈ ਸੀ??? ਗੁਰਦੁਆਰਾ ਸਾਹਿਬ ਗਈ ਸੀ ਉੱਥੋਂ ਉਧਰ ਚਲੀ ਗਈ, ਮਿੰਟ ਚ ਹੋ ਗਈ ਸੀ ਮੇਰੀ ਐ ਉਹ ਡਾਮਲੋਡ ਮੇ ਤਾਂ ਰੁਪਇਆ ਵੀ ਆ ਗਿਆ ਸੀ
ਅੱਛਾ, ਨਾਲ ਦੀ ਨਾਲ ਆ ਜਾਂਦੇ ਨੇ
ਹਾਂ ਨਾਲ ਦੀ ਨਾਲ ਰੁਪਿਆ ਆ ਗਿਆ ਸੀ ਮੇਰਾ ਤਾਂ, ਕਈਆਂ ਨੂੰ ਆਉਂਦਾ ਵੀ ਨਹੀਂ। ਕਈਆਂ ਤਾਂ ਨਾਲ ਵੀ ਨਾਲ ਆ ਜਾਂਦਾ ਵੀ ਉਹ ਐਂ ਹੁੰਦਾ ਵੀ ਐਪ ਹੋ ਗਈ ਖੁੱਲਗੀ ਤੁਹਾਡਾ
ਅੱਛਾ ਫਿਰ ਤੁਹਾਡੀ ਵਧੀਆ ਕਿਸਮਤ ਪਹਿਲੀ ਵਾਰ ਚ ਹੀ ਆ ਗਿਆ
ਹਾਂ, ਨਾ ਪਹਿਲਾਂ ਵੀ ਗਈ ਸੀ ਮੈਂ ਇੱਕ ਦਿਨ ਉਦਣ ਐਪ ਬੰਦ ਸੀ
ਅੱਛਾ, ਇਹਦੀ ਲਾਸਟ ਡੇਟ ਕਦੋਂ ਤੱਕ
ਵੈਸੇ ਤਾਂ ਇਹ ਕਹਿੰਦੇ ਨੇ ਵੀ ਪੰਦਰਾਂ ਦਿਨਾਂ ਤੱਕ ਭਰਲਾਂਗੇ ਪਰ ਹਜੇ ਇੱਕ ਤਰੀਕ ਨੂੰ ਪਾਉਣਾ ਪੈਸਾ ਤਾਂ ਕਹਿੰਦੇ ਵੀ ਇੱਕ ਤਰੀਕ ਜਿਹੜਾ ਨਹੀਂ ਉਹ ਫਾਰਮ ਭਰੇ ਜਾਣਗੇ ਵੀ ਪੈਸੇ
ਹਮ
ਹਾਂਜੀ
ਹਮ -ਹਮ
ਕਹਿੰਦੇ ਤਾਂ ਐਵੇਂ ਨੇ ਫਿਰ ਦੇਖੋ ਜਦੋਂ ਆਉਣਗੇ ਉਦੋਂ ਹੁੰਦਾ ਹਨਾ
ਹਮ -ਹਮ ਚਲ ਫਾਰਮ ਭਰਨ ਤੇ ਕੀ ਜਾ ਰਿਹਾ
ਹਾਂ ਫੋਮ ਭਰਨ ਤੇ ਤੇ ਕੀ ਲੱਗਦਾ ਚਲੋ ਹਣਾ ਬੰਦਾ ਭਰਿਆ ਆਉਂਦਾ ਨਹੀਂ ਹੁੰਦਾ ਵਿੱਚ
ਘਰਦਿਆਂ ਲੋਕਾਂ ਨੂੰਸੀਂ ਘਰ ਦੇ ਕੰਮਾਂ ਦੇ ਪੈਸੇ ਵੀ ਚੱਲ ਮਿਲ ਜਾਣ ਉਹੀ ਬਹੁਤ ਆ
ਹਾਂਜੀ
ਇਹ ਤਾਂ ਮੰਨ ਲਓ ਜਿਹੜੇ ਤੁਸੀਂ ਘਰ ਬੈਠੇ ਇਹਨਾਂ ਦੇ ਘਰਦਿਆਂ ਦੇ ਕੰਮ ਕਰ ਦੋ ਉਸੇ ਦੀ ਕਮਾਈ ਹੋਊਗੀ
ਹਾਂਜੀ, ਨਾਲੇ ਚਲੋ ਆਪਾਂ ਨੂੰ ਕੀ ਹਨਾ ਜੇ ਸਰਕਾਰ ਦੇ ਰਹੀ ਹੈ। ਆਪਾਂ ਫਾਇਦਾ ਉਠਾਈਏ ਨਾ, ਆਪਾਂ ਕਿਹੜਾ ਉਹਨਾਂ ਤੋਂ ਮੰਗੇ??? ਵੀ ਖੁਸ਼ੀ ਨਾਲ ਦੇ ਰਹੇ ਨੇ ਚਲੋ ਆਪਣਾ ਥੋੜਾ ਜਿਹਾ ਹੱਥ ਸਹਾਇਤਾ ਹੋ ਜਾਂਦੀ ਹੈ। ਨਾ
ਉਹ ਨਾਲੇ ਬਾਕੀ ਕੰਮ ਜਿਹੜੇ ਨੋਰਮਲ ਆਪਣੇ ਕੰਮ ਨੇ ਰੋਜ਼ਮਾਰ ਕੰਮ ਚ ਉੱਥੇ ਕਿੱਥੇ ਪੈਸਾ ਬੈ ਗਿਆ, ਹੁਣ ਤਾਂ ਬਸ ਸੋਸ਼ਲ ਮੀਡੀਆ ਲੋਕ ਲੋਕਾਂ ਨੂੰ ਇਹ ਪੈਸੇ ਮਿਲਦੇ ਜਿਹੜੇ ਫੋਟੋਆਂ ਪਾਈ ਜਾਂਦੇ ਉਹ ਫ ਉਹਨਾਂ ਦੀ ਪੈਸੇ ਕਮਾਈ ਜਾਂਦੇ ਨੇ ਹੈਲੋ
ਹੈਲੋ, ਹਾਂਜੀ ਅਵਾਜ਼ ਨਹੀਂ ਆ ਰਹੀ
ਕਿੰਨਾ ਪੈਸਾ, ਕਮਾਉਣ ਲੱਗ ਰਹੇ ਨੇ ਨਾ। ਲੋਕ, ਯੂਟਿਊਬਰ ਤੇ, ਤੇ ਹਰ ਇੱਕ ਪਾਸੇ ਕੰਮ, ਲੋਕਾਂ ਦੀ ਲਈ ਚਲੋ, ਬੰਦਾ ਹਨਾ ਮਿਹਨਤ ਕਰਦੇ ਨੇ, ਚਲੋ ਪੈਸਾ ਕਮਾ ਲੈਂਦੇ ਨੇ।
ਹਮ
ਕਿਸਮਤ ਨਾਲ ਹੀ ਹੁੰਦਾ ਇਹ ਵੀ ਜੋ ਵੀ ਹੁੰਦਾ ਨਾ ਹਮ, ਹੋਰ ਕੋਈ?
ਮੈਂ ਤਾਂ ਆਪਣੀ ਭੂਆ ਨੂੰ ਵੀ ਕਿਹਾ ਸੀ, ਸ਼ੁਰੂ ਕਰ ਲਵੋ, ਬਸ ਉਹਨਾਂ ਦੀ ਵੀ ਕੋਲ ਹੈ। ਜੇ ਹੁਣ ਥੋੜ੍ਹੇ ਤਾਂ ਵਿਹਲੇ ਹੈਗੇ, ਜੇਨ ਹੀ ਹਿੰਮਤ ਕਰਨ ਉਹਨਾ ਦਾ ਵੀ ਵਧੀਆ ਪੈਸਾ ਆ ਜ਼ੇ
ਹਾਂ, ਪਤਾ ਥੋੜ੍ਹਾ ਜਿਹਾ, ਕਈ ਨਹੀਂ ਬੋਲ ਸਕਦੇ ਹਨਾ।
ਮੈਂ ਦਿਰਬੇ ਵੇਖ ਕੇ ਆਈ, ਤੇ ਦਿਰਬੇ ਨਾ ਏਨੀ ਸੋਹਣੀ ਬਣਾਈ ਦੀਆਂ ਬੁਟੀਕਾਂ ਨੇ। ਤੇ ਹੁਣ, ਗਰਮੀਆਂ ਦੇ ਮੌਸਮ ਚ ਵੀ ਉਹ ਬੁਣਾਈ ਦੇ ਟੋਪਾਂ ਦੀ ਬੁਟੀਕਾਂ ਖੁੱਲ੍ਹੀਆਂ ਨੇ।
ਹਾਂਜੀ, ਏਹ ਤਾਂ, ਹਾਂ, ਬੁਟੀਕ ਤਾਂ ਹੁਣ ਵਾਧੂ ਚੱਲ ਰਹੇ ਨੇ, ਉਹਨਾਂ ਤੇ ਪੈਸਾ ਵੀ, ਵਾਧੂ ਬਣਦਾ ਬਟੀਕ ਤੇ।
ਹਾਂਜੀ।
ਮਿਹਨਤ, ਬਹੁਤ ਮੰਗਦਾ ਬਟੀਕ।
ਇਹ ਵੀ ਐ। ਉਹ ਤਾਂ ਬਸ, ਜਿੱਥੇ ਜੋਰ ਲਾਉਂਗੇ, ਉੱਥੇ ਹੋ ਈ ਜਾਏਗਾ।
ਹਾਂਜੀ, ਹਰ ਇੱਕ ਥਾਂ ਚ, ਕੋਈ ਵੀ ਅਪਾਂ ਬਿਜਨਸ ਕਰਨਾ ਹੋਵੇ ਨਾ, ਹਰ ਇੱਕ
ਹ ਮੈਨੂੰ ਤਾਂ ਘਰਦਿਆਂ ਦੇ ਸਾਹਮਣੇ ਈ, ਗੱਲ ਕਰਨ ਤੋਂ ਸ਼ੰਗ ਲੱਗੀ ਜਾਂਦੀ ਐ। ਜਦ ਐੰ ਝਾਕਦੇ ਨੇ, ਕਿਹਦੇ ਫੋਨ, ਤੇ ਗੱਲ ਕਰਦੀ ਐ?
ਹਾਂ, ਹਾਂ, ਏਹ ਤੇ ਹੈ, ਤੂੰ ਵੀ ਇੱਕ ਪਾਸੇ ਏ ਹੋ ਕੇ, ਕਰ ਲਿਆ ਕਰ ਨਾ।
ਫੋਨ ਤੇ ਗੱਲਾਂ ਕਰਦੀ, ਤੇ ਮੈਂ ਇੱਕੋ ਦੱਸ, ਕੌਣ ਹੈ ਕਿੱਦਾਂ ਗੱਲਾਂ ਕਰਾਂ ਮੈਂ?
ਹਾਂਜੀ, ਇਹ ਤਾਂ ਹੈ ਈ ਹੈ।
ਤੇ, ਮੈਂ ਆਪਦੀ ਗੱਲਾਂ ਕਰਦੀ ਆਂ, ਉੱਥੇ ਵੀ ਐ ਝਾਕਦੇ ਨੇ।
ਹਾਂਜੀ, ਇਹ ਹੁੰਦਾ। ਘਰ ਚ ਜੁਆਇੰਟ ਫੈਮਿਲੀ ਚ ਰਹਿਣਾ, ਹਨਾ? ਹੋਰ।
ਹੋਰ, ਸੁਣਾਉ?
ਤੇ, ਤੁਸੀਂ ਜਾਮਣਾਂ, ਖਾ ਲਈਆਂ ਸੀ ਅੱਜ?
ਮੈਂ ਤਾਂ, ਰੱਜ ਕੇ ਖਾ ਲਈਆਂ। ਬਸ, ਹੁਣ ਐਂ ਕਿ ਉੱਪਰ-ਉੱਪਰ ਬਾਲੇ ਰਹਿ ਗਈਆਂ, ਹੁਣ ਪਾਪਾ ਆ ਜਾਣਗੇ, ਉਹਨਾਂ ਕਹੂੰਗੀ ਤੋੜ ਕੇ ਦੇਣਗੇ। ਫਿਰ, ਜਦ ਉੱਪਰ ਹੱਥ ਹੀ, ਨਹੀਂ ਪਹੁੰਚਦਾ।
ਹਾਂ, ਆਪਣੀ ਮੋਟਰ ਚੱਲ ਰਹੀ ਸੀ, ਇਹ, ਇਧਰਲੀ ਇਧਰ ਹੀ।
ਖੇਤਾਂ ਵਾਲੀ?
ਹਾਂਜੀ।
ਮੇਰੇ, ਖਿਆਲ ਚੱਲ ਈ ਰਹੀ ਆ। ਹਾਂਜੀ ਚੱਲ ਰਹੀ ਐ। ਮਜੇ-ਮਜੇ ਬਾਹਰ ਤੇ ਰਹਿੰਦੇ ਨੇ।
ਤੇ ਤੁਸੀਂ ਬੱਤਕਾਂ ਵੀ ਲਿਆ ਰੱਖੀਆਂ ਨੇ?
ਅੱਛਾ, ਅੱਛਾ, ਬੱਤਕਾਂ ਵੀ ਲੇਦੀਆਂ।
ਹਾਂਜੀ, ਸਾਡੇ ਕੋਲ ਚਾਰ ਬੱਤਕਾਂ ਨੇ।
ਚਲੋ, ਵਧੀਆ, ਹਨਾ ਜਾਨਵਰਾਂ ਨਾਲ ਵੀ ਪਿਆਰ ਚਾਹੀਦਾ।
ਥੋੜ੍ਹੀ ਜਿ ਥੋੜਾ ਜਾਂ ਹੋਰ ਚੀਜ਼ਾਂ ਆਣਗੀਆਂ, ਤਾਂ ਅਸੀਂ ਜੂ ਖੋਲ੍ਹ ਈ ਲੈਣੀ ਆ ਆਪਣੀ। ਮੱਝਾ-ਗਾਵਾਂ, ਕੁੱਤੇ-ਬਿੱਲੀ, ਸਾਰਾ ਘਰ ਚ ਮਿਲਦਾ। ਇੰਨੇ ਵਰੈਟੀ ਦੇ, ਚੂਹੇ ਮਿਲ ਜਾਂਦੇ ਨੇ, ਸਾਡੇ ਘਰੇ। ਛੋਟਾ-ਵੱਡਾ, ਨਿੱਕੂ- ਮਿੱਕੂ, ਜਿਹਾ
ਹਾਂ। ਖੇਤਾਂ ਚ ਘੁੰਮਦੇ ਹੋ ਤੁਸੀਂ, ਹਾਂ? ਖੇਤਾਂ ਚ ਤਾਂ, ਹਰ ਇੱਕ ਜਾਨਵਰ ਹੁੰਦਾ ਨਾ।
ਹਾਂ, ਤੇ ਸਾਡੀ ਸੋਹਣੀ-ਸੋਹਣੀ ਸਵੇਰ ਹੁੰਦੀ ਏ, ਕੋਇਲ ਦੀ ਕੂ-ਕੂ ਨਾਲ।
ਹਾਂਜੀ। ਮੌਸਮ ਵੀ ਬਹੁਤ ਵਧੀਆ ਹੁੰਦਾ। ਖੇਤਾਂ ਵੈਸੇ ਅਸੀਂ ਵੀ ਖੇਤਾਂ ਸੀ, ਹੈਗਾ।
ਹੂੰ
ਹੁੰ, ਚਲੋ। ਖੇਤਾਂ ਐ? ਜਾਣਾ ਸਵੇਰੇ? ਸਵੇਰੇ ਵਧੀਆ ਮੌਸਮ ਹੁੰਦਾ। ਤੇ, ਜਿਹੜੀ ਹਰਿਆਵਲ ਹੁੰਦੀ ਏ ਹਰ ਪਾਸੇ।
ਹਾਂਜੀ।
ਹੁੰਦਾ ਨਾ।
ਹਾਂਜੀ
ਹਾਂ ਚਲੀ ਜਾਂਦਾ ਚਲੋ
ਤੁਹਾਨੂੰ ਹੋਰ ਕਿਹੜੀ -ਕਿਹੜੀ ਲੈਂਗੁਏਜ ਆਉਂਦੀ ਹੈ ਬੋਲਣੀ
ਮੈਨੂੰ ਪੰਜਾਬੀ ਤੇ ਹਿੰਦੀ ਆਉਂਦੀ ਆ ਬਸ
ਸਿਰ ਥੋੜੀ ਜਿਹੀ ਇੰਗਲਿਸ਼ ਨੂੰ ਵੀ ਸਿੱਖ ਲੋ
ਪਤਾ ਮੈਨੂੰ ਨਾ ਦਿਮਾਗ ਚ ਨਿਕਲ ਜਾਂਦੀ ਇਹ ਗੱਲ ਆ ਵੈਸੇ ਤਾਂ ਪਲੱਸ ਟੂ ਕੀਤੀ ਹੋਈ ਹੈ ਪਰ ਫੇਰ ਵੀ ਹਨਾ
ਬਟ ਐਵੇਂ ਨਾ ਹੁਣ ਸਿੱਖਣ ਦੀ ਤਾਂ ਕੋਈ ਉਮਰ ਨਹੀਂ ਹੁੰਦੀ ਨਾ ਵੀ ਤੁਸੀਂ ਹੁਣ ਸਿੱਖ ਸਿਖਣਾ ਚਾਹੁੰਦਾ ਤੁਸੀਂ ਸਿੱਖ ਸਕਦੇ ਹੋ ਕਿੰਨੀਆਂ ਯੂਟਿਊਬ ਵੀਡੀਓ ਹੈਗੀਆਂ ਨੇ
ਹਾਂਜੀ- ਹਾਂਜੀ ਹੈਗ ਸਾਰਾ ਕੁਛ ਹੀ
ਇਸਦੇ ਨਾਲ ਕਿ ਉਹ ਤੁਸੀਂ ਜਦੋਂ ਆਵੇ ਬੱਚੇ ਦੇ ਕੋਲੇਜ ਜਾਓਗੇ ਤੁਾਨੂੰ ਉੱਥੇ ਚੀਜ਼ਾ ਬਹੁਤ ਇੱਛੇ ਦਾ ਸਮਝ ਆਉਣ ਜਾਗ ਤੁਹਾਡਾ ਬਚਾ ਤੁਹਾਡੇ ਤੋਂ ਝੂਠ ਕਦੀ ਵੀ ਨਹੀਂ ਬੋਲ ਸਕੇਗਾ ਕਿਸੇ ਗੱਲ ਤੇ ਤੁਸੀਂ ਖੁਦਾਬ ਪੜ੍ਹਨ ਤੇ ਲਾਏਦੇ ਹੋਗੇ
ਹਾਂਜੀ, ਇਹ ਤਾਂ ਹੈ ਹੀਗਾ
ਹਮ
ਜੇ ਤੁਸੀਂ ਕੁਛ ਸਮਾਂ ਇਨਵੇਸਟ ਕਰਨਾ ਚਾਹੁੰਦੇ ਹੋ ਸਾਨੂੰ ਸਮਾਂ ਇਨਵੇਸਟ ਕਰ ਲੈਣਾ ਚਾਹੀਦਾ
ਹਾਂਜੀ ਮੈਂ ਨਾ ਥੋੜਾ ਘਰ ਚ ਰਹਿਣ ਕਰਕੇ ਆਵੇਦੇ ਥੋੜ੍ਹਾ ਜਿਹਾ ਨੇਚਰ ਦਾ ਵੀ ਫ਼ਰਕ ਪੈ ਜਾਂਦਾ, ਆਪਾਂ ਘਰ ਚ ਰਹਿੰਦੇ ਹਾਂ ਨਾ ਜਦੋਂ
ਹਾਂਜੀ
ਹਾਂ ਜਦੋਂ ਆਪਾਂ ਬਾਹਰ ਜਾਂਦੇ ਹਾਂ ਥੋੜ੍ਹੇ ਹੋਰ ਸਾਬ ਰਹਿੰਦੇ ਹਾਂ ਆਪਾਂ ਹੁਣ ਘਰ ਚ ਰਹਿਣ ਵਾਲੀ ਆਦਤ ਬਣ ਜਾਣੀ ਉਹਦੀ
ਹਾਂ ਕੁਛ ਇਹ ਹੁੰਦਾ ਨਾ ਬੱਚੇ ਸ਼ਰਮਾਂਉਦੇ ਨੇ ਆਪਦੇ ਘਰ ਦੇ ਨੂੰ ਬਾਹਰਦੇ ਘਰ ਥੋੜਾ ਚਿਰ ਆਂਦੇ ਆਏ ਹੋ ਕੇ ਚੀਜ਼ਾਂ ਕਰਨ ਨਾ ਬੱਚਿਆਂ ਨੂੰ ਹੋਰ ਖੁਸ਼ੀ ਮਿਲਦੀ ਹੈ
ਹਾਂਜੀ ਇਹ ਤਾਂ ਹੈ
ਇਹਨਾ ਵਿਚ ਸਿੱਖਣ ਦੀ ਕਿਹੜਾ ਕੋਈ ਉਮਰ ਹੁੰਦੀ ਆ
ਹਾਂਜੀ
ਚਲੋ ਠੀਕ ਹੈ ਫਿਰ
ਓਕੇ ਹਜੀ ਚੱਲਦਾ ਚਲੋ ਓਕੇ ਮੈਂ ਗੱਲ ਕਰਨੀ ਆ ਤੁਹਾਡੇ ਨਾਲ
ਓਕੇ- ਓਕੇ
ਚਲੋ ਠੀਕ ਹੈ
ਠੀਕ, ਬਾਏ -ਬਾਏ